ਹੈਲੋ।
ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਕੀ ਹਾਲ ਹੈ।
ਵਧੀਆ ਹੈਗਾ ਤੁਸੀਂ ਸੁਣਾਓ ਕਿੱਦਾਂ ਹੈਗੇ ਓ।
ਬਸ ਸਭ ਵਧੀਆ।
ਵਧੀਆ।
ਔਰ ਬਸ ਇਹ ਕੁਛ ਅੱਛਾ ਬੱਚਿਆਂ ਨੂੰ ਸੋਚ ਰਹੀ ਹਾ ਬੱਚਿਆਂ ਨੂੰ ਕੁੱਝ ਅੱਛਾ ਘਰ ਬਣਾ ਕੇ ਦੇਵਾਂ। ਕਹਿੰਦੇ ਮੰਮਾ ਬਾਹਰੋਂ ਮੋਮੋਸ ਮੰਗਵਾ ਲਈਏ ਮੈਂ ਨਹੀਂ ਮੋਮੋਸ ਨਹੀਂ ਮੰਗਾਂਣੇ। ਘਰ ਬਣਾਣੀ ਹਾਂ ਮੋਮੋਸ ਮੈਂ ਅੱਛਾ ਮਤਲਬ ਬਾਹਰ ਦਾ ਕਿ ਫਾਸਟ ਫੂਡ ਹੁੰਦਾ ਵੇ ਓ ਕਿਸ ਤਰਾ ਜੰਕ ਫੂਡ ਹੁੰਦਾ ਕੁਛ ਅੱਛਾ ਪਾਂਦੇ ਹੈ ਨੀ ਮਿਲਾਵਟੀ ਪਾਂਦੇ ਨੇ। ਤੇ ਘਰ ਮੋਮੋਸ ਹੈਲਦੀ ਬਣਾ ਸਕਦੇ ਹਾਂ ਉਸਨੂੰ। ਅਹ ਆ ਚਾਵਲਾ ਉਹ ਮੈਦੇ ਦਾ ਬਣਾਉਦੇ ਨੇ ਕਿਹੜੇ ਆਟਿਆਂ ਦਾ ਬਣਾਉਦੇ ਨੇ ਕਿਹੜਾ ਵਿੱਚ ਗੰਦ ਪਾਂਦੇ ਨੇ ਕੀ ਪਤਾ ਘਾਰ ਹੈਲਦੀ ਅਸੀ ਫੂਡ ਬਣਾ ਸਕਦੇ ਹਾਂ ਹਨਾ। ਅਹ ਚਾਵਲਾਂ ਦੇ ਆਟਿਆਂ ਦਾ ਚਾਵਲਾਂ ਦਾ ਚਾਵਲਾਂ ਦਾ ਆਟਾ ਦਾ ਮੋਮੋਸ ਅੱਛੇ ਬਣ ਜਾਦੇ ਨੇ ਹੈਲਦੀ ਦੇ ਹੈਲਦੀ ਔਰ ਉਹਦੇ ਜਦੋ ਅਸੀ ਸਲਾਦ ਦੀ ਸਲਾਦ ਦੀਆਂ ਚੀਜਾ ਪਾਵਾਂਗੇ ਸਬਜ਼ੀਆਂ ਪਾਵਾਂਗੇ ਉਹ ਵੀ ਅੱਛਾ ਬਣ ਜਾਏਗਾ ਹੈਲਦੀ ਬਣ ਜਾਏਗਾ ਉਸਦਾ।
ਹਾਂਜੀ ਹਾਂਜੀ ਇਹ ਗੱਲ ਤੇ ਹੈ ਹੀ ਹੈ
ਹਾਂਜੀ ਬਾਹਰ ਦੀ ਚੀਜ਼ਾਂ ਨੂੰ ਨਾ ਮਤਲਬ ਅਵੋਇਡ ਕਰਨਾ ਚਾਹੀਦਾ ਬ ਬੱਚਿਆਂ ਨੂੰ ਬੋਲਣਾ ਚਾਹੀਦਾ ਕਿ ਮਤਲਬ ਨਹੀ ਤੁਹਾਨੂੰ ਅੱਛੀ ਚੀਜ ਘਰੋ ਬਣਾ ਕੇ ਦੇਣੇ ਹਾਂ ਅਸੀ ਤੁਹਾਨੂੰ ਥੋੜ੍ਹਾ ਮਿਹਨਤ ਲਗਦੀ ਹੈ ਸਾਨੂੰ ਤੁਹਾਨੂੰ ਥੋੜੇ ਸਾਡੇ ਸਾਡੀ ਮਿਹਨਤ ਲੱਗਦੀ ਹੈ ਥੋੜ੍ਹਾ ਸ਼ੋਕ ਨਾਲ ਮਤਲਬ ਮਾਵਾਂ ਨੂੰ ਹੀ ਕਰਨਾ ਚਾਹੀਦਾ ਹੋਵੇ ਕਿ ਅੱਛੀ ਚੀਜ ਬੱਚਿਆਂ ਨੂੰ ਸਿਹਤ ਲਈ ਅੱਛੀ ਜਾਵੇ। ਬੱਚਿਆਂ ਦਾ ਬੱਚਿਆਂ ਦੀ ਸਿਹਤ ਮਤਲਬ ਹਾਂਜੀ ਕਿਉਕਿ ਬੱਚੇ ਸਿਹਤਮੰਦ ਅੱਛੀ ਚੀਜਾ ਖਾਣਗੇ। ਅੱਗੇ ਬੱਚੇ ਅੱਛਾ ਦਿਮਾਗ ਲਾਉਣਗੇ ਅੱਛੀ ਉਹਨਾ ਦੀ ਸਿਹਤ ਲਈਹੀ ਅੱਛੀਆਂ ਪੜ੍ਹਾਈਆਂ ਕਰਨਗੇ। ਬਹੁਤ ਫਰਕਪੈਂਦਾ ਬਾਹਰ ਦੀਆਂ ਚੀਜਾ ਨਾਲ ਉਹਨਾਂ ਦੀ ਦਿੱਕਤਏ ਹਾਂਜੀ ਤਬੀਅਤ ਹੀ ਖਰਾਬ ਹੁੰਦੀ ਹੈ ਉਹਨਾ ਦਾ ਹਾਂਜੀ ਹਾਂਜੀ
ਇਹ ਤੇ ਹੈਗਾ ਇਸ ਨਾਲੇ ਘਰ ਦੀ ਚੀਜ ਜਿਹੜੀ ਬਣਨੀ ਹੁੰਦੀ ਸਬਰਕਤੀ ਚੀਜ ਬਣਦੀ ਹੈ। ਹੈਗੀ ਹੈ ਪਰ ਕਿੰਨਾ ਕਿ ਲੈ ਬੰਦਾ ਲੈ ਆਏਗਾ। ਘਰ ਬੰਦਾ ਬਣਾਉਂਦਾ ਹੈਗਾ। ਤੇ ਚਲੋ ਥੋੜਾ ਜਹਾ ਵੱਧ ਬਣਾ ਲੈਦਾ ਹੈਗਾ ਹੈ ਕਿ ਚਲੋ ਬੱਚਾ ਜੇ ਮੰਗਦਾ ਹੈ। ਹੈਗਾ ਹੋਰ ਤੇ ਅਹ। ਸਬਰਕਤੀ ਚੀਜ ਹੁੰਦੀ ਹੈਗੀ ਆ ਬੰਦਾ ਬਣਾਵੇ। ਨਾਲੇ ਘਰ ਵਰਗੀ ਰੀਸ ਨੀ ਹੁੰਦੀ ਕਿਸੇ ਵੀ ਚੀਜ ਦੀ। ਜੇ ਤੁਸੀ ਘਰ ਬਣਾਓਗੇ ਉਹਦੇ ਵਿੱਚ ਤੁਸੀਂ ਚੰਗਾ ਤੋਂ ਚੰਗਾ ਪਾ ਕੇ ਦਓਗੇ ਉਹਦੇ ਵਿੱਚ ਕਿ ਕੁਛ ਵੀ ਬਣਾਓ ਭਾਵੇ ਮੋਮੋਜ਼ ਬਣਾ ਲ ਲੋ ਯ ਨਿਊਡਲਸ ਵਗੈਰਾ ਬਣਾ ਲੋ ਕੁਛ ਵੀ ਬਣਾ ਲੋ ਉਹਦੇ ਵਿੱਚ ਤੁਸੀ ਆਪਣੀ ਪਸੰਦ ਦੀ ਜ਼ਿਆਦਾ ਤੋਂ ਜ਼ਿਆਦਾ ਸਬਜ਼ੀਆਂ ਪਾ ਸਕਦੇ ਹੇਗੇ ਓ। ਹਰ ਨਾਲੇ ਖਾਣ 'ਚ ਵੀ ਸਵਾਦ ਆ ਹਾਂਜੀ ਉਹਦੇ ਵਿੱਚ ਫਿਰ ਸਵਾਦ ਦਾ ਵੀ ਫ਼ਰਕ ਆਂਦਾ ਹੈਗਾ ਬਾਜ਼ਾਰ ਵਿੱਚ ਤੁਸੀ ਦੇਖ ਲਓ। ਨਾ ਉਹ ਤੇ ਕਿੰਨਾ ਕੁਛ ਹੁੰਦਾ ਹੈਗਾ ਉਹਦੇ ਵਿੱਚ ਤੇ ਮੈਦੇ ਮੈਦਾ ਜ਼ਿਆਦਾ ਹੁੰਦਾ ਹੈ। ਨਾ ਤੇ ਸਬਜ਼ੀਆਂਜੇ ਪਾਈਆਂ ਹੁੰਦੀਆਂ ਨੇ ਨਾ ਕੁਛ ਪਾਇਆ ਹੁੰਦਾ ਹੈਗਾ ਤੇ ਉਹ ਤੇ ਫੇਰ ਤੇ ਉਥੇ ਖਾਲੀ ਮੈਦੇ ਦਾ ਸੋਸੇਸ ਦਾ ਸਵਾਦ ਦੇ ਦਿੰਦੇ ਹੈਗੇ ਨੇ। ਕਿ ਬੰਦਾ ਖਾਂਦਾ ਰਹੇ ਪਰ ਉਹ ਹੈਲਦੀ ਨਹੀ ਹੁੰਦਾ ਹੈਗਾ।
ਬਰਾਬਰ ਹੈ ਹਾਂਜੀ ਉਹਨ ਖਾਲੀ ਇਹ ਮੋਮੋਸ ਨਹੀ ਹੁਣ ਦੇਖਿਆ ਜਾਏ ਤੇ ਕਿਤਨਾ ਕਿਤਨਾ ਪ੍ਰਕਾਰ ਦੀਆਂ ਆਪਣਾ ਸਾਨੂੰ ਸਿੱਖ ਥੁਹਾਨੂੰ ਮਿਲ ਗਿਆ ਜਿਹੜਾ ਫੋਨਾਂ 'ਤੇ। ਸਾਊਥ ਇੰਡੀਅਨ ਬਣਾ ਲੋ ਮਹਾਰਾਸ਼ਟਰੀਅਨ ਬਣਾ ਲ ਲੋ। ਆਪਣਾ ਚਾਈਨੀਜ਼ ਬਣਾ ਲਉ ਕਿੰਨਾ ਕੁਛ ਅਸੀ ਘਰ ਬਣਾ ਸਕਦੇ ਹਾਂ ਸਾਨੂੰ ਥੋੜ੍ਹਾ ਮਾਵਾਂ ਨੂੰ ਐਫਰਟਸ ਪਾਣੇ ਪੈਂਦੇ ਨੇ ਤੇ ਥੋੜਾ ਅੱਛੀ ਚੀਜ਼ ਬਣ ਜਾਂਦੀ ਹੈ ਟੇਸਟ ਵੀ ਆ ਜਾਂਦਾ ਤੇ ਚਲੋ। ਸਾਰੇ ਰਲ ਮਿਲ ਕੇ ਖਾ ਲੈਂਦੇ ਆ ਉਹ ਵੀ ਕਿਤਨਾ ਅੱਛਾ ਨਾ ਹੁਣ ਜਿਹੜਾ ਬੱਚਾ ਹੋਵੇ ਉਹ ਬੋਲੇਗਾ ਮੈਂ ਬਾਹਰੋਂ ਖਾ ਯਾਂ ਦੂਸਰਾ ਫੁਲਾਨਾ ਬੋਲੇਗਾ ਮੈਂ ਬਾਹਰੋਂ ਖਾ ਕੇ ਆ ਗਿਆ ਵਾਂ ਉਹ ਮਾਂ ਵਿਚਾਰੀ ਆਪਣੀ ਦਹੀਂ ਛੋੜ ਕੇ ਹਾਲੇ ਕੀ ਇਸ ਤਰ੍ਹਾਂ ਹੋ ਜਾਂਦਾ ਹੈ ਹੀ ਹੀ ਹਾਂ ਉਪਰ ਤਾਂ ਰਲ ਮਿਲ ਕੇ
ਨਾਲੇ ਅੱਜ ਕੱਲ ਦਾ ਤੇ ਬਿਲਕੁਲ ਬਿਲਕੁਲ ਹੀ ਅਹ ਤਰੀਕਾ ਹੀ ਮੈਂ ਕਹਿਨੀ ਹਾਂ ਚੇਂਜ ਹੋ ਗਿਆ ਹੈਗਾ ਹੈਏ ਖਾਣ ਪੀਣ ਦਾ ਹੁਣ ਅੱਜ ਕੱਲ੍ਹ ਖਾਣ ਪੀਣ ਦੇ ਬਾਰੇ ਜਦ ਬੱਚਿਆਂ ਨੂੰ ਨੌਲੇਜ ਹੋ ਗਈ ਹੈ। ਹੈਗੇ ਨਾ ਤੇ ਉਹ ਵੀ ਕਹਿੰਦੇ ਹੈਗੇ ਨੇ ਕਿ ਬਾਹਰ ਦਾ ਵੀ ਅਸੀਂ ਬੜਾ ਜਿਹੜਾ ਖਾਣਾ ਹੈ ਨਾ। ਉਹ ਸੋਚ ਸਮਝ ਕੇ ਖਾਣਾ ਹੈ। ਨਾਲੇ ਹੁਣ ਮੈਦੇ ਨੂੰ ਨਾ ਰਿਪਲੇਸ ਕਰਕੇ ਤੇ ਬੰਦਾ ਕੁਛ ਹੋਰ ਅੱਛਾ ਕਰਦਾ ਹੈਗਾ ਵੀ ਅਸੀ ਘਰ ਹੀ ਸੋਚ ਸਕਦੇ ਹੈਗੇ।
ਹਾਂਜੀ ਬੱਚੇ-ਬੱਚੇ ਵੀ ਨਾ ਹੁਣ ਬਹੁਤ
ਹਾਂਜੀ
ਹਾਂਜੀ ਬੱਚੇ ਵੀ ਨਾ
ਮੈਂ ਤੇ ਏਹੀ ਹਾਂਜੀ-ਹਾਂਜੀ ਦੱਸੋ।
ਹਾਂਜੀ ਬ ਬੱਚੇ ਵੀ ਬਹੁਤ ਉ ਉਹ ਹੋ ਗਏ ਨੇ। ਕਿ ਮਤਲਬ ਜਾਗਰੂਕਤਾ ਆ ਗਈ ਉਹਨਾਂ ਦੇ ਵਿੱਚ ਕਿ ਨਹੀਂ ਸਾਨੂੰ ਸਲਾਦ ਸਲੂਦ ਦੀਆਂ ਚੀਜ਼ਾਂ ਅੱਛੀਆਂ-ਅੱਛੀਆਂ ਫੂਡ ਵਿੱਚ ਵੀ ਨਾ ਅ ਤੇਲ ਘਟਾ ਕੇ ਇਸ ਤਰ੍ਹਾਂ ਅੱਛੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਜੇ ਕੇ ਜਿਹਦੇ ਨਾਲ ਫੈਟ ਨਾ ਆਵੇ ਬੋਡੀ ਤੇ ਵ ਮਤਲਬ ਤਾਕਤ ਆਵੇ ਤਾਕਤ ਵਾਲੀਆਂ ਚੀਜ਼ਾਂ ਜਿਹੜੀਆਂ ਕਿਤਨ ਡਰਾਈ ਫਰੂਟ ਦੀਆਂ ਚੀਜ਼ਾਂ ਜਾਣਦੀਆਂ ਨੇ ਬਹੁਤ ਮਤਲਬ ਹਰ ਇੱਕ ਜਿਹੜੀ ਅਸੀ ਬਾਹਰ ਮਿਠਾਈ ਖਾਣੀ ਹੈ ਕੁਛ ਲੈਣੀ ਐ। ਉਹਦੇ ਵਿੱਚ ਸਾਰਾ ਗੰਦਾ ਤੇਲ ਗੰਦਾ ਸਭ ਬਣਿਆ ਹੁੰਦਾ ਵੇ। ਇਥੇ ਹੰਕਾਰ ਅਸੀਂ ਵਧੀਆ-ਵਧੀਆ ਡਰਾਈ ਫਰੂਟ ਪਾ ਕੇ ਬਣਾ ਸਕਦੇ ਹਾਂ ਚੀਜ਼ਾਂ ਬਹੁਤ ਫ਼ਰਕ ਪੈਂਦਾ ਹੈ ਹਾਂਜੀ।
ਹਾਂਜੀ ਘਰ ਤੇ ਬੰਦਾ ਅੱਛੀ ਤੋਂ ਅੱਛੀ ਚੀਜ਼ ਬਣਾ ਸਕਦਾ ਹੈ। ਹੁਣ ਅੱਜ ਕੱਲ੍ਹ ਤੇ ਹੋਰ ਜ਼ਿਆਦਾ ਦਾ ਜਿਵੇਂ ਹੁਣ ਅਹ ਕਹਿ ਸਕਦੇ ਹ ਕਿ ਪੁਰਾਣਾ ਟੈਮ ਵਾਪਿਸ ਆਉਂਦਾ ਹੈਗਾ ਹੈ। ਮੇਰੇ ਹਿਸਾਬ ਨਾਲ ਕਿ ਜੋ ਪੁਰਾਣੇ ਬੰਦੇ ਖਾਂਦੇ ਪੀਂਦੇ ਸੀਗੇ ਉਸ ਚੀਜ਼ ਦੇ ਉਹਨਾਂ ਦੇ ਸਰੀਰ ਵੀ ਮਜ਼ਬੂਤ ਸੀਗੇ। ਤੇ ਹੁਣ ਮੈਨੂੰ ਲੱਗਦਾ ਹੈਗਾ ਹੈ ਕਿ ਫਿਰ ਉਹੀ ਟਾਈਮ ਵਾਪਸ ਆ ਰਿਹਾ ਹੈਗਾ ਹੈ। ਬੰਦਾ ਥੋੜ੍ਹਾ ਬਹੁਤ ਆਪਣੇ ਖਾਣ ਪੀਣ ਨੂੰ ਲੈ ਕੇ ਜਾਗਰੂਕ ਹੋ ਰਿਹਾ ਵੇ। ਕਿ ਕਿੱਦਾਂ ਦਾ ਖਾਨਾ ਹੈ ਹੁਣ ਅਸੀ ਅਗਰ ਦੇਖਿਆ ਜਾਵੇ ਤੇ ਹੁਨ, ਮੇਲੇ ਚ ਕਿੰਨੇ ਚਲਦੇ ਪਏ ਨੇ ਰੋਟੀ
ਮੈਂ ਅ ਦਿਨ ਚ ਇੱਕ ਵਾਰ। ਘਰ ਵੀ ਬੱਚਿਆਂ ਨੂੰ ਜਦ ਦੇਣਾ, ਮੈਂ ਕਹਿਣੀ ਹੈਗੀ ਆ ਤੁਸੀਂ ਕੁਛ ਵੀ ਖਾਣਾ ਹੈ ਵਨ। ਟੈਮ ਤੁਸੀਂ ਮਿਲਟਸ ਖਾਣੇ ਨੇ। ਉਹ ਕੁਛ ਵੀ ਹੋਏ, ਭਾਵੇਂ ਰੋਟੀ ਬਨਾਣੀ ਹੋਵੇ। ਔਰ ਜਾਂ ਫਿਰ, ਉਹਦੇ ਲੱਡੂ ਬਣਾਉਨੇ ਹੋਣ।
ਜੀ, ਬਰਾਬਰ ਏ।
ਚੀਜ਼ਾਂ ਬਣ ਜਾਂਦੀਆਂ ਨੇ, ਇਡਲੀ ਬਣ ਜਾਂਦੀ ਹੈਗੀ ਐ ਮਿਲਟਸ ਦੀ। ਇਹ ਸਭ ਚੀਜ਼ਾਂ ਬਣ ਜਾਂਦੀਆਂ ਨੇ ਤੇ ਅਸੀਂ ਬੱਚਿਆਂ ਨੂੰ ਉਹੀ ਪ੍ਰੈਫਰ ਕਰਦੇ ਆ। ਬਲਕਿ ਮੈਂ ਤਾਂ ਕਹਿਣੀ ਆ, ਇੱਕ ਟਾਈਮ ਤੋਂ ਬਾਅਦ। ਹਰ ਇੱਕ ਇਨਸਾਨ ਨੂੰ ਲੈਣਾ ਚਾਹੀਦਾ ਹੈਗਾ ਕਿ। ਕਿਤੇ ਨਾ ਕਿਤੇ, ਅ, ਜਿਹੜੀ ਸਰੀਰ ਦੀ ਰਿਕੁਆਇਰਮੈਂਟ ਹੁੰਦੀ। ਇਹ ਉਹ ਪੂਰੀ ਨਹੀਂ ਹੋ ਪਾਂਦੀ ਹੈਗੀ ਏ ਇਹ ਰੋਜ਼ਮਰਾ ਦੇ ਖਾਣੇ ਚ
ਸਾਨੂੰ ਆਪਣੇ ਖਾਣ ਵੱਲ ਧਿਆਨ ਦੇਣਾ ਪੈਂਦਾ ਹੈਗਾ ਐ, ਤੇ ਤਦ ਵੀ ਥੋੜ੍ਹੀ ਆਪਣੀ ਵੀ ਸਿਹਤ ਚੰਗੀ ਰਹਿੰਦੀ ਏ। ਚੀਜਾਂ ਨਾਲ ਨਿਆਣਿਆਂ ਦੀ ਵੀ ਚੰਗੀ ਸਿਹਤ ਰਹਿੰਦੀ ਹੈਗੀ ਐ
ਉਂਦੇ ਨਾ ਜਿਹੜੇ ਚੱਕੀ ਵਾਲੇ ਆਟੇ ਵਾਲੇ ਹੁੰਦੇ ਨੇ ਨਾ ਉਹਨਾਂ ਨੂੰ ਪਤਾ ਵੇ। ਖਾਲੀ ਚੌਲ ਤੇ ਆਟੇ ਦਾ ਨਹੀਂ, ਕਣਕ ਦਾ ਨਹੀਂ। ਹੁਣ ਬਹੁਤ ਜਾਗਰੂਕਤਾ ਆ ਗਈ ਏ ਤੇ ਹੁਣ ਸਾਨੂੰ ਸਾਰੇ ਮਿਲਟਸ ਵਗੈਰਾ ਪੀਸ ਕੇ ਰੱਖ। ਉਹਨੂੰ ਨਾ ਸਾ ਅਸੀਂ ਜਾ। ਕੇ ਉਹਨੂੰ ਨਾ ਬੋਲਦੇ, ਕੋਈ ਨਾਮ ਹੈਗਾ, ਕੋਈ ਗੋਲਡ, ਗੋਲਡ ਕਰਕੇ ਨਾਮ ਏ। ਤੇ, ਅਸੀਂ ਉਹਨੂੰ ਬੋਲਨੇ ਹਾਂ ਸਾਨੂੰ ਇਹ ਵਾਲਾ ਦੇ ਦੇ ਆਟਾ, ਉਹ ਉਹਦੇ ਵਿੱਚ ਉਹਨੇ ਨਾ। ਛੋਲਿਆਂ, ਸੋਇਆਬੀਨ ਵੀ ਪਾਇਆ ਹੁੰਦਾ ਹੈ, ਚ ਚਨੇ ਦੀ ਦਾਲ ਵੀ। ਪਾਈ ਹੁੰਦੀ ਹੈ। ਅਤੇ ਮਿਲਟਸ ਵੀ ਪਾਏ ਹੁੰਦੇ ਨੇ, ਪੰਜ ਛੇ ਪ੍ਰਕਾਰ ਦੀਆਂ ਤਾਕਤ ਵਾਲੀਆਂ ਚੀਜ਼ਾਂ ਪਾਈਆਂ ਹੁੰਦੀਆਂ ਨੇ। ਅਸੀਂ ਜਾ ਕੇ ਲੈ ਲੈਣੇ ਆ, ਤੇ ਮਤਲਬ ਜਾਗਰੂਕਤਾ ਆ ਗਈ ਏ ਬਾਜ਼ਾਰ ਵਿੱਚ। ਵੀ ਜਿਹੜਾ ਬਿਜਨਸ ਕਰਦੇ ਨੇ ਲੋਕੀ, ਉਹਨਾਂ ਨੂੰ ਵੀ ਪਤਾ ਲੱਗ ਗਿਆ ਵੇ, ਏਹ ਨਹੀਂ ਸਾਡੀ ਇਹ ਵਾਲੀ। ਵਿਕਣੇ ਵਾਲੀ ਏ, ਹੁਣ ਸਾਡੀ
ਹਾਂਜੀ, ਐ ਤੇ ਹੈ। ਨਹੀਂ ਤੇ ਪਹਿਲੇ, ਅ, ਬੰਦਾ ਥੋੜਾ ਬਹੁਤਾ ਜਿਵੇਂ ਕਣਕ ਪਿਸਾਈ ਦੀ ਹੁੰਦੀ ਸੀ, ਜਿਦੇ ਉਹਦੇ ਵਿੱਚ ਬੰਦਾ, ਕਾਫ਼ੀ ਕੁਛ ਪੁਆ ਲੈਂਦਾ ਹੁੰਦਾ। ਸੀਗਾ ਤੇ ਉਹਦੀ ਰੋਟੀ ਬਣ ਜਾਂਦੀ ਨਹੀਂ ਤੇ ਹੋਰ ਕੁਛ ਨੀ ਉਹਦੇ ਪਰੌਂਠੇ ਹੀ ਬਣ ਜਾਂਣੇ। ਤੇ ਬੰਦਾ ਕਹਿੰਦਾ ਸੀ, ਕਿ ਇਹ ਸਬਜ਼ੀ ਜਾਂ ਸਿਹਤ ਵਾਸਤੇ। ਟੰਗੀਆਂ ਹੁੰਦੀਆਂ ਸੀ ਗੀਆਂ, ਹੁਣ ਉਹ ਕਿਤੇ ਨਾ ਕਿਤੇ ਨਾ ਗਾਇਬ ਹੋ ਗਈ ਔਰ। ਫਿਰ ਪਤਾ ਲੱਗਦਾ ਕਿ ਹੁਣ ਜੈਵੇਂ ਉੱਦਾਂ ਦਾ ਖਾਣ ਪੀਣ ਦੀ ਜ਼ਰੂਰਤ। ਹੁਣ ਬੰਦਾ ਖੁਦ ਮਹਿਸੂਸ ਕਰਦਾ ਹੈਗਾ ਕਿ ਨਹੀਂ। ਕਿ ਅਸੀਂ ਪਹਿਲੇ ਖਾਧਾ ਸੀਗਾ ਤੇ ਸਾਡਾ ਸਰੀਰ ਸਹੀ ਰਹਿੰਦਾ। ਸੀ ਜਾਂ ਸਾਡੇ, ਅ ਮਾਂ ਬਾਪ ਸਾਡੇ ਸਹੀ ਰਹਿੰਦੇ।
ਬਰਾਬਰ ਏ, ਤੁਸੀਂ ਬਰਾਬਰ ਏ, ਬਰਾਬਰ ਏ, ਤੁਸੀਂ ਦੇਖੋ ਨਾ ਜਿਹੜਾ। ਸਵੇਰੇ ਅਸੀਂ ਜਿਹੜਾ ਆਪਣਾ ਬਚਪਨ ਤੇ। ਜਿਹੜਾ ਇੱਕ-ਦੋ ਪਰੌਂਠੇ ਸਾਡੀ ਮੰਮੀ ਬਣਾ ਕੇ ਦਿੰਦੀ ਸੀ, ਉਹਦੇ ਨਾਲ ਸਾਡਾ ਦੁਪਹਿਰ ਤੱਕ ਸਾਨੂੰ। ਭੁੱਖ ਨਹੀਂ ਲੱਗਦੀ ਸੀ ਤੇ ਅਉ ਔ ਉਹ। ਇੱਕਦਮ ਤਾਕਤ ਰਹਿੰਦੀ ਸੀ ਸਵੇਰ ਤੋਂ ਜਾ ਮਤਲਬ, ਬੱਚਿਆਂ ਨੂੰ ਵੀ ਸਾਨੂੰ ਉਹੀ ਆਦਤ ਪਾਨੀ ਚਾਹਿਦੀ ਏ ਕਿ ਮਤਲਬ। ਟਿਫਿਨ ਵੀ ਅੱਛਾ ਹੈਲਦੀ ਫੂਡ ਵਾਲਾ ਉਹਨਾਂ ਦਾ ਟਿਫਿਨ ਹੋਵੇ ਪੂਰਾ। ਪਰੋਟਡ ਸਲਾਦ ਹੋਵੇ ਪੂਰਾ ਵਧੀਆ ਸਬਜ਼ੀ ਵਧੀਆ ਫੁਲਕਾ। ਤੈਨੂੰ ਬਈ ਚੀਜ਼ ਦਾ ਸੈਂਡਵਿੱਚ ਤੇ ਮੈਗੀਆਂ, ਨੂਡਲ ਤੂੰ ਖਾਣਾ ਏ ਤੇ ਪੰਦਰਾਂ ਦਿਨ ਮਹੀਨੇ ਦੇ ਖਾ। ਲੇਕਿਨ ਤੂੰ ਅੱਛੀ ਤਾਕਤ ਵਾਲੀ ਚੀਜ਼ਾਂ।
ਨਾਲੇ ਇਹ ਸਭ ਚੀਜ਼ਾਂ ਨਾ ਅ ਅਗਰ। ਤੁਸੀਂ ਥੋੜ੍ਹੀ ਦੇਰ ਵੀ ਰੱਖਦੋ ਨਾ ਇਤਨੀ ਸਟਕੀ ਹੋ ਜਾਂਦੀਆਂ ਨੇ। ਕਿ ਅਹ ਬੰਦੇ ਦਾ ਖਾਣ ਦਾ ਜੀਅ ਨਹੀਂ ਹੁੰਦਾ ਹੈਗਾ ਤੇ ਗਰਮ ਗਰਮ ਬੰਨੇ ਤੇ ਗਰਮ-ਗਰਮ ਬੰਦਾ ਖਾ ਲਵੇ ਪਰ ਜਵੇਂ ਲੰਚ ਵਗੈਰਾ ਚ ਜੇ ਨਾ ਤੇ ਉਹ ਤਾਂ ਬਿਲਕੁਲ ਸੀਟੀਕ ਹੋ ਜਾਂਦੀ ਹੈਗੀ ਬੱਚੇ ਪਸੰਦ ਹੀ ਨਹੀਂ ਕਰਦੇ ਹੈਗੇ ਨੇ ਕਿ ਇੱਦਾਂ ਦੀ ਚੀਜ਼ਾ ਲੈ ਕੇ ਜਾਣੀਆ ਫਿਰ ਉਸ ਚੀਜ਼ ਨੂੰ ਮੈਂ ਬਿਲਕੁਲ ਹੀ ਬਦਲ ਦਿੱਤਾ ਹੈਗਾ ਕਿ ਤੁਸੀਂ ਕੁਛ ਅੱਛੀ ਚੀਜ਼ ਲੈ ਕੇ ਜਾਓ ਲੈ ਕੇ ਜਾਣੀ ਹੈਗੀ ਹੈ ਨਾ ਮੈਂ ਮਤਲਬ ਦੇਖਣ ਚ ਬਾਰ ਵਰਗਾ ਲੱਗੇਗਾ ਪਰ ਹੋਏਗਾ ਘਰ ਦਾ ਬੱਚੇ ਨੂੰ ਹੈਲਦੀ ਨਗਟਸ ਬਣਾ ਦੇਨੇ। ਕਰਦੇ ਹੀ ਉਹਦੇ ਵਿੱਚ ਵੀ ਔਰ ਘੱਟ ਓਇਲ ਚ ਬਣਾ ਕੇ ਦੇਣੇ ਕਈ ਚੀਜ਼ਾਂ ਤੇ ਸਟੀਮ ਹੁੰਦੀਆ ਨੇ। ਓਦਾਂ ਹੀ ਸਟੀਮ ਕਰਕੇ ਤੁਸੀਂ ਦੇ ਦੇਵੋ ਤੇ ਬੱਚੇ ਖੁਸ਼ ਹੋ ਕੇ ਖਾ ਲੈਂਦੇ ਹੈਗੇ ਨੇ। ਇਹ ਸਭ ਚੀਜ਼ਾਂ ਆਦੀਆਂ ਨੇ।
ਮੈਨੂੰ ਵੀ ਦੱਸਨਾ ਸਟੀਮ ਦੀਆ ਚੀਜ਼ਾ ਕਦੇ ਅਸੀਂ ਹੋਰ ਗੱਲ ਕਰਾਂਗੇ ਸਟੀਮ ਦੀਆ ਚੀਜ਼ਾਂ ਤੇ ਇਸਰ੍ਹਾਂ ਸਾਡੇ ਤੇ ਸਾਊਥ ਇੰਡੀਅਨ ਬਣਦੀਆਂ ਨੇ ਤੇ ਢੋ ਕਲੇ ਬਣਦੇ ਨੇ ਤੇ ਹੋਰ ਸਟੀਮ ਦੀਆ ਚੀਜ਼ਾਂ ਨੇ ਹੋਰ ਕਦੀ ਗੱਲ ਕਰਾਂਗੇ ਮੈਨੂੰ ਦੱਸਣਾ ਕਦੀ ਸਟੀਮ ਦੀਆਂ ਚੀਜ਼ਾਂ ਵੀ ਸਿਖਾਉਣਾ ਮੈਨੂੰ। ਮੈਂ ਵੀ ਮਤਲਬ ਅੱਛਾ ਨਾ ਕੁੱਝ ਤਾਕਤ-ਤਾਕਤ ਵਾਲੀ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਤੁਹਾਡੇ ਕੋਲੋਂ।
ਬਿਲਕੁਲ ਬਿਲਕੁਲ ਮੈਂ
ਹਾਂਜੀ ਹਾਂਜੀ ਤੇ ਇਸਰਾ ਸਾਡੇ ਇੱਥੇ ਤੇ ਢੋਕਲੇ ਬਣਦੇ ਨੇ ਸਟੀਮ ਦੇ ਤੇ ਇਡਲੀਆ-ਉਡਲੀਆ ਹੁੰਦੀਆ ਸਟੀਮ ਦੀ ਆ ਜਾਂਦੀਆ ਨੇ ਬਸ। ਤੇ ਕਦੀ ਹੋਰ ਟਰਾਈ ਨਹੀਂ ਕੀਤਾ ਕਦੀ ਉਹ ਵੀ ਹੈਲਦੀ ਵਰਜ਼ਨ ਹੋ ਜਾਏਗਾ ਮਤਲਬ ਬੱਚਿਆਂ ਲਈ ਬਹੁਤ ਸਟੀਮ ਵਾਲੀ ਚੀਜਾ।
ਐਵੇਂ ਹੀ ਮੈਂ ਲਬ ਅਸ ਅਸੀਂ ਬਣਾਦੇ ਹੈਗੇ ਆ ਕੀ ਕਹਿੰਦੇ ਨੇ ਅਹ ਲੌਕੀ ਦੇ ਕੋਫਤੇ ਹੁੰਦੇ ਨੇ। ਤੇ ਉਹ ਫਰਾਈ ਆਈਟਮਸ ਹੁੰਦੇ ਨੇ ਤੇ ਉਨ ਉਦੇ ਅਸੀ ਸਟੀਮ ਸਟੀਮ ਕਰ ਲਈਦਾ ਹੈਗਾ ਉਹਨੂੰ ਔਰ ਉਹਦੇ ਪੀਸਿਸ ਕਰਕੇ ਜੈਸੇ ਬੱਚੇ ਅਗਰ ਓਦਾ ਹੀ ਖਾਣਾ ਪਸੰਦ ਕਰਦੇ ਹੈਗੇ ਨੇ ਹ ਮਤਲਬ ਮੈਂ ਤੇ ਆਪਣੇ ਬੱਚਿਆਂ ਨੂੰ ਥੋੜ੍ਹਾ ਲੌਕੀ ਕੌਣ ਖਾਣਾ ਪਸੰਦ ਕਰਦਾ ਹੈਗਾ ਤੇ ਜਿਵੇ ਇਹ ਚੀਜ਼ ਹੈ ਅਸੀਂ ਬਣਾ ਕੇ ਏਦਾਂ ਉਹਦੇ ਮੋਟੇ ਮੋਟੇ ਕਿਊਬਸ ਕੱਟ ਕੇ ਤੇ ਉਹਨੂੰ ਹਲਕਾ ਜਾ ਤਵੇ ਤੇ ਰੋਸਟ ਕਰ ਦਈਦਾ।
ਅੱਛਾ-ਅੱਛਾ ਤੇ ਉਸਦੇ ਵਿੱਚ ਆਟਾ ਕਿਹੜਾ, ਆਟਾ ਕਿਹੜਾ ਪਾਉਂਦੇ ਹੋ ਲੋਕੀ ਦੇ ਵਿ ਬੇਸਨ ਅੱਛਾ-ਅੱਛਾ, ਅੱਛਾ-ਅੱਛਾ, ਅੱਛਾ-ਅੱਛਾ। ਚਲੋ ਨਵੀਂ ਚੀਜ਼ ਸਿੱਖਣ ਤੁਹਾਡੇ ਕੋਲ ਨਵੀਂ ਚੀਜ਼ ਸਿੱਖਣ ਨੂੰ
ਬੱਚਿਆਂ ਨੂੰ ਦੱਸਦੋ ਉਹਨਾਂ ਨੂੰ ਇਹ ਦੱਸੀ ਦਾ ਹੀ ਨੀ ਹੈਗਾ।
ਹਾਂਜੀ ਬਹੁਤ ਅੱਛਾ ਸਿੱਖਣ ਨੂੰ ਮਿਲਿਆ ਚਲੋ ਫਿਰ ਵਧੀਆ ਗੱਲ ਕਰੇ ਆ ਚਲੋ ਆਉਣ ਬਾਰ ਮੈਨੂੰ ਕੰਮ ਥੋੜਾ ਫਿਰ ਗੱਲ ਕਰਨੇ ਆ ਓਕੇ ਬਾਏ-ਬਾਏ, ਬਾਏ।
ਠੀਕ ਹੈ ਓਕੇ ਬਾਏ।